ਹੈਲੋ! ਹੈਲੋ! ਸਸਰੀ ਕਾਲ ਜੀ, ਸਾਸਰੀ ਕਾਲ ਜੀ ਬ ਠੀਕ ਹੋ। ਬਸ ਵਧੀਆ, ਹਾਂਜੀ- ਹੋਰ ਕੀ ਕਰਦੇ?
ਬਸ ਹੁਣ ਨ ਅ ਡਿਨਰ ਕੀਤਾ ਏ।
ਅੱਛਾ ਅੱਛਾ
ਹਾਂਜੀ! ਬਸ ਹੁਣ,
ਅਸੀਂ ਵੀ ਸੇਮ ਹੁਣੇ ਠੀਕ ਕਰਾ ਚ ਅਮ ਅਸੀ ਵੀ ਹੁਣੇ ਬਸ ਡਿਨਰ ਕੀਤਾ ਸੀਗਾ ਹਾਂਜੀ! ਹਾਂਜੀ! ਹੁਣੇ ਕੀਤਾ। ਤਾਂ ਜੇ ਜਸਟ ਅੱਜ ਫੰਕਸ਼ਨ ਆ ਗਿਆ ਸੀ ਥੋੜਾ। ਉੱਥੇ ਚਲੇ ਗਏ। ਹਾਂ! ਅੱਜ ਸਾਡਾ ਅਰਲੀ ਆ ਗਿਆ ਮੋਰਨਿੰਗ ਫੰਕਸ਼ਨ, ਤੇ ਫਿਰ ਉਥੋਂ ਬਸ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਆਏ। ਤੇ ਮੈਂ ਕਿਹਾ, ਚਲੋ ਕੋਲ ਕਰ ਲਾ? ਹੋਰ ਕੀ ਬਣਾ ਲਿਆ ਅੱਜ ਤੁਸੀਂ? ਹਾਂਜੀ, ਬਹੁਤ ਵਧੀਆ ਰਿਹਾ।
ਚਲ ਠੀਕ ਏ, ਮੈਰਿਜ ਵਗੈਰਾ ਸੀ ਜਾਂ ਵੈਸੇ ਹੀ।
ਜੀ ਹਾਂਜੀ, ਮੇਰੇ ਤਾਇਆ ਸਸੁਰ ਜੀ ਦੇ ਨਾ ਪੋਤਰੇ ਦੇ ਸੀਗੇ। ਹਾਂ ਚੁੰਨੀ ਚੜਾ ਕੀਤਾ ਉਹਨਾਂ ਨੇ ਹਾਂ।
ਅੱਛਾ- ਅੱਛਾ! ਚਲੋ ਅੱਛੀ ਗੱਲ ਏ ਫੈਮਲੀ ਫੰ
ਹਾਂ, ਹਾਂਜੀ।
ਫੰਕਸ਼ਨ ਤੇ ਜਾਣਾ ਜੇ।
ਬਿਲਕੁਲ -ਬਿਲਕੁਲ, ਉਹ ਸਡਨਲੀ ਉਹਨਾਂ ਦਾ ਫੋਨ ਆ ਗਿਆ ਸੀ।
ਅੱਛਾ।
ਤੇ ਨਹੀਂ ਤਾਂ ਜੇ ਨਾ ਗਏ ਤਾਂ ਫੇਰ। ਉਹਨਾਂ ਨੇ ਤੇ ਮੈਂ ਕਿਹਾ ਚਲੋ ਮੌਕੇ ਤੇ ਕਿਹਾ ਤੇ ਚਲੋ ਕੋਈ ਗੱਲ ਨਹੀਂ।
ਹੂ, ਨਹੀਂ ਜਾਣਾ ਚਾਹੀਦਾ। ਆਹੋ ਤੇ ਹੈ ਇਏ ਤੇ ਰਿਸ਼ਤੇਦਾਰੀ ਕਰੋਗੇ ਤੇ ਕਰਵਾਓਗੇ ਅੱਗੋਂ। ਇਹ ਤੇ ਇੱਕ ਹੈਗਾ। ਬੜੀ ਗਰਮੀ ਹੈ ਬਈ।
ਅੱਛਾ, ਕਹਿ ਰਹੇ ਸੀ ਨੈੱਟ ਤੇ ਕੀ ਬਾਰਿਸ਼ ਆਏਗੀ।
ਨਾ, ਆਈ ਨੀ ਹਲੇ ਮੰਮੀ ਵੀ ਮੇਰੀ ਸੱਸ ਵੀ ਪੁੱਛ ਰਹੀ ਸੀ ਕਹਿੰਦੀ ਤੇ ਕਹਿ ਰਹੀ ਸੀ ਬਾਰਿਸ਼ ਆਏਗੀ ਮੈਂ ਕਿਹਾ ਮੈਂ ਕਿਹੜਾ ਰੱਬ-ਰੱਬ ਕੋਲੋਂ ਮਿਲ ਕੇ ਆਈ ਹਾਂ। ਨਹੀਂ ਆਈ ਮੈਂ ਕੀ ਕਰਾਂ ਹੁਣ ਉਹ ਨਹੀ ਆਈ ਕੀ ਕਰੀਏ?
ਨੈੱਟ ਤੇ ਵੀ ਬੰਦਾ ਯਕੀਨ ਨੀਂ ਕਰ ਸਕਦਾ।
ਨੈਟ ਨੇ ਵੀ ਝੂਠ।
ਅਲਦੁਨੀ ਓਦੀ ਦੁਨੀਆਂ ਵੀ। ਤਿਲਕ ਨਾਲ ਚੱਲਣਾ ਨਾਂ। ਉਤੇ ਕੇ
ਉਹੀ ਤੇ ਕਹਿ ਰਹੇ, ਨੈੱਟ ਵੀ ਝੂਠ ਬੋਲ ਦਿੱਤਾ ਨੈੱਟ ਦੱਸਣ ਲੱਗ ਗਿਆ।ਪੂਰੀ ਹਕੀਕਤ ਆ ਫੇਰ ਤੇ ਭਗਵਾਨ ਨੂੰ ਕਿਨੇ ਪੁੱਛਣਾ।
ਉਹੀ ਤੇ, ਰਬ ਨੂੰ ਕਿੰਨੇ ਪੁੱਛਣਾ, ਰੱਬ ਨੂੰ ਪੁੱਛਣਾ ਹੀ ਨੀ ਕਿਸੇ ਨੇ, ਯਾਦ ਵੀ ਨੀ ਕਰਨਾ। ਫਿਰ ਨੈਟ ਨੈੱਟ ਦੀ ਪੂਜਾ ਹੋਏਗੀ। ਕਰਨੀ ਰੋਜ਼ ਮੌਸਮ ਵੀਭਾਗ ਵਾ ਦੀ
ਬਸ ਐਵੇਂ ਹੀ ਐ ਕੋਈ ਨੀ ਅੱਜ ਕੱਲ ਸੱਚਾ ਝੂਠਾ ਐਵੇਂ ਚੱਲਦਾ ਰਹਿੰਦਾ।
ਬਸ ਵਧੀਆ ਹੋਰ ਬੱਚੇ ਕੀ ਕਰ ਰਹੇ ਨੇ।
ਬੱਚੇ ਬਸ ਹੁਣ ਸੋਣਗੇ।
ਬਸ ਪਏ ਨੇ ਹੁਣ ਰੋਟੀ ਖਾਧੀ ਹੁਣ ਥੋੜਾ ਥੋੜ੍ਹੇ ਦੇਰ ਫੋਨ- ਫੋਨ ਚਲਾਉਣਗੇ ਫਿਰ ਸੋ ਜਾਣਗੇ।
ਠੀਕ ਹੈ- ਠੀਕ ਹੈ। ਹੋ ਕੀ ਬਣਾਇਆ ਅੱਜ ਤੁਸੀਂ?
ਅੱਸੀ ਅੱਜ ਕੁਛ ਨੀ ਬਣਾਇਆ ਹੀ ਬਾਹਰੋਂ ਹੀ ਲਿਆਂਦੀ ਸੀ ਰੋਟੀ ਸਬਜ਼ੀ
ਅੱਛਾ- ਅੱਛਾ
ਅੱਜ ਬਾਹਰੋਂ ਲਿਆਂਦੀ ਆ ਅੱਜ ਮਨ ਨਹੀਂ ਸੀ ਬਣਾਣ ਦਾ।
ਅੱਛਾ- ਅੱਛਾ ਮ
ਫੇਰ ਬਾਜ਼ਾਰੋਂ ਲੈ ਕੇ ਆਏ ਸੀ ਉਹੀ ਖਾਧੀ ਤੰਦੂਰੀ ਫੁੱਲਕੇ ਨਾਲ
ਠੀਕ ਹੈ -ਠੀਕ ਹੈ।
ਕਦੀ ਕਦੀ ਬਾਹਰ ਦਾ ਵੀ ਖਾਣਾ ਚਾਹੀਦਾ। ਘਰ ਦਾ ਤੇ ਖਾ ਖਾ ਖ ਕੇ ਵੈਸੇ ਬੰਦਾ ਅੱਕ ਜੇ ਮੈਂ ਸਬਜ਼ੀਆਂ ਕੋਈ ਹੈ ਹੀ ਨੀ ਆਹ ਹੀ ਪਿੰਡੀ ਤੋਰੀ ਆ ਬੱਚੇ ਖਾਂਦੇ ਨੀ ਹੈਗ
ਬਿਲਕੁਲ -ਬਿਲਕੁਲ ਹੈ ਤਾਂ ਮੂੰਹ ਨੀ ਲਾਉਂਦੇ ਬੱਚੇ
ਨਹੀਂ ਲਾਉਦੇ ਦਾਲਾਂ ਵੀ ਰੋਜ਼ ਕਿਆਂ ਕੁ ਬਣਾਈਏ।
ਹੀ ਨਾ
ਦਾਲ ਚਾਵਲ ਦਾਲ ਫੁਲਕਾ ਬੱਚੇ ਕ ਦਾਲ ਬਣਾ ਬਣਾ ਕੇ ਹਮ ਖੁਦ ਦਾਲ ਬਣ ਗਏ ਹੈ। ਮੈਂ ਕਿਹਾ ਰਹਿਣ ਦ ਨਾ ਖਾਓ ਫੇਰ ਮੈਂ ਮੈਂ ਫੇਰ ਫੋਨ ਆਇਆ ਸੀ ਕਹਿੰਦੇ ਮੰਮਾ ਬਾਜ਼ਾਰ ਸੇ ਲੈ ਆਣਾ ਮੈਂ ਕਿਹਾ ਚੱਲ ਠੀਕ ਹੈ ਲੈ ਆਵਾਂਗੀ ਅੱਜ ਆਰਾਮ ਕਰੋ ਸਾਰੇ ਬਹਿ ਕੇ
ਨਾ ਬਣਾਓ ਤੇ ਨਾ ਕੁਛ
ਹੋ। ਜਦੋਂ ਆਰਾਮ ਦਾ ਟਾਈਮ ਹੋਣਾ ਉਦੋਂ ਲਾਈਟ ਹਾਂ ਬਸ ਡਿਨਰ ਕਰਕੇ ਆਏ ਸੀ ਉਥੇ
ਅੱਛਾ- ਅੱਛਾ- ਅੱਛਾ ਨਹੀਂ ਠੀਕ ਹੈ ਹੋਰ ਕੀ ਹੂੰ ਨਹੀਂ ਠੀਕ ਹੈ ਵਧੀਆ
ਹਾਂ।
ਅ ਰੈਸਟੋਰੈਂਟ ਵਗੈਰਾ 'ਚ ਕੀਤਾ ਸੀ ਵਿਆਹ ਜਾਂ ਮਤਲਬ ਘਰੇ ਹੀ
ਨਹੀਂ ਉਹ ਚੁੰਨੀ ਚੜਾ ਕਰਕੇ ਘਰ ਆਏ ਸੀ ਜਸਟ ਉਹਨਾਂ ਦੇ ਘਰ ਹੀ ਗਏ ਸੀ। ਫਿਰ ਉਹ ਕਹਿੰਦੇ- ਕਹਿੰਦੇ ਤੂੰ ਆਜ ਇੱਧਰ ਖਾਣਾ ਖੁਣਾ ਬਣਾ ਦੇ ਫਿਰ ਪਾਰਟੀ ਕਰਨਗੇ ਹੁਣ ਥੋੜੇ ਇੱਕ ਦੋ ਤਿੰਨ ਮਹੀਨਿਆਂ ਤੱਕ ਕਹਿੰਦੇ ਮੌਸਮ ਥੋੜਾ ਚੇਂਜ ਹੋ ਜੇ ਫੇਰ ਕਰਾਂਗੇ ਕਹਿੰਦੇ ਪਾਰਟੀ
ਹੂੰ
ਚਲੋ ਵਧੀਆ ਕੋਈ ਨਾ ਸਾਰੇ
ਔਰ ਚਲ ਵਧੀਆ ਨਾਲੇ ਗੁੜੀਆ ਮੇਰੀ ਛੋਟੀ ਮੈਂ ਕਿਹਾ ਚਲੋ ਉਹ ਵੀ ਥੋੜਾ ਵੱਡੀ ਹੋ ਜਾਏਗੀ। ਥੋੜੀ ਗੁੜੀਆ ਛੋਟੀ ਹੈ ਨਾ ਮੇਰੀ ਮੈਂ ਕਿਹਾ ਚਲੋ ਉਹ ਵੀ ਥੋੜਾ ਵੱਡੀ ਹੋ ਜਾਏਗੀ। ਇਹ ਤੁਰਨ ਵਾਲੀ ਹੋ ਜਾਏਗੀ।
ਹੂੰ
ਫੰਕਸ਼ਨ ਆਰਾਮ ਨਾਲ ਦੇਖ ਲਾਂਗੇ।
ਹਾਂ ਉਹ ਤੇ ਹੈ ਬੱਚਿਆਂ ਨਾਲ ਇੱਕ ਤਾਂ ਗਰਮੀ ਇੰਨੀ ਹੈ ਫੰਕਸ਼ਨ ਪਤਾ ਕਿੱਥੇ
ਉਹ ਹੀ ਨਾ ਅੱਜ ਵੀ ਇਨੇ ਬਹੁਤ ਹੀ ਤੰਗ ਕੀਤਾ ਉੱਥੇ ਕਿਸੇ ਕੋਲ ਜਾਂਦੀ ਵੀ ਨ ਹੈ ਹੁਣ ਜਿੱਦਾਂ ਜਿੱਦਾਂ ਵੱਡੀ ਹੋ ਰਹੀ ਹੈ ਨਾ ਕਿਸੇ ਕੋਲ ਨੀ ਜਾਂਦੀ। ਇਨੂੰ ਸਿਰਫ ਮੈਂ ਹੀ ਚਾਹੀਦੀ ਹਾਂ ਸਾਹਣੇ ਕਿ ਹਾਂ। ਤੇ ਮੰਮਾ ਦਿਖਣ ਬਸ ਸੂੰ ਹਾਂਜੀ ਹਾਂਜੀ। ਇਹਨੂੰ ਤਾਂ ਬਸ ਨਹੀਂ ਦਿਖਣੀ ਚਾਹੀਦੀ ਸਮਣੇ।
ਹਾਂ ਉਥੇ ਹੈ ਹੀ ਆ ਬੱਚਿਆਂ ਨੂੰ ਮਾਂ ਹੀ ਚਾਹੀਦੀ ਹੈਗੀ ਹੋਰ ਤੇ। ਚਾਹ ਕੁਛ ਕਹਿਣ ਨਾ ਕਹਿਣ ਹਮ। ਹੋਰ?
ਬਸ ਵਧੀਆ ਵਧੀਆ। ਹੋਰ ਕੁਕਿੰਗ ਵਿੱਚ ਤਾਂ ਕੁਕਿੰਗ ਪਸੰਦ ਆ ਤੁਹਾਨੂੰ।
ਖਾਣਾ ਖਾਦ ਕੇ ਕਕੀ ਮੈਂ ਕਿਹਾ ਕਕੀ ਤਾਂ ਕਰਨੀ। ਮਾਵਾਂ ਨੇ ਨੀ ਕਰਨੀ ਤੇ ਉਹ ਕਿੰਨੇ ਕਰਨੀ ਹੈ।
ਹ ਹੈੇਨਾ।
ਕੁਕਿੰਗ ਪੈਂਦੀ ਉਹ ਤਾਂ ਜ਼ਰੂਰੀ ਹੈਗੀ ਹੈ ਸਾਰਿਆਂ ਨਾਲੋਂ।
ਬਿਲਕੁਲ ਬਿਲਕੁਲ।
ਹੋਰ ਤੁਸੀਂ ਕੱਪੜੇ ਕੁਪੜੇ ਉੱਥੋਂ ਹੀ ਲੈਂਦੇ ਹੋ ਆਪਣੇ ਉਓਧਰੋਂ ਹੀ।
ਹਾਂਜੀ ਹਾਂਜੀ ਇੱਧਰ ਹਾਂ ਧਰ। ਹਾਂਜੀ ਕ ਕਦੀ ਕਦੀ ਮੋਲ ਚੋਂ ਵੀ ਲੈ ਲੈਂਦੇ ਆ ਕਦੀ ਕਦੀ ਮਤਲਬ ਜਿੱਦਾਂ ਬਾਜ਼ਾਰ ਜਾਈਏ। ਇੱਕ ਦੋ ਸ਼ੋਪ ਰੱਖੀ ਹੋਈ ਹੈ ਫੇਰ ਓਥੋਂ ਹੀ ਲਈਦਾ।
ਚਲੋ ਠੀਕ ਹੈ ਬੁੱਕ ਵਗੈਰਾ ਪੜ੍ਹਨ ਦੇਓ ਹੈ ਸ਼ੌਕ ਤੁਹਾਨੂੰ ਰੀਡਿੰਗ ਵਗੈਰਾ ਦਾ।
ਰੀਡਿੰਗ ਹਾਂ ਬੱਚਿਆਂ ਦੀ ਰੀਡ ਕਰਕੇ ਬਸ। ਅੱਜ ਕੱਲ ਬੱਚਿਆਂ ਦੀ ਬੁੱਕਸ ਇੰਨੀਆਂ ਬਸ ਉਹ ਨੂੰ ਹੋਰ ਉਹਨਾਂ ਨੂੰ ਪੜ੍ਹਾਈ ਦਨਾ ਉਹਨਾਂ ਦੀ ਕਰੀ ਜਾ।
ਹਾਂ ਨਾਲੋਂ ਉਹਨਾਂ ਨੂੰ ਹੀ ਪੜ੍ਹਾ ਜਾਓ।
ਹੋਰ? ਉਹੀ ਨਾ ਟਾਈਮ ਵੀ ਓਨਾ ਕੁ ਹੁੰਦਾ ਬੁੜੀਆ ਛੋਟੀ ਬੇਟਾ ਥੋੜਾ ਵੱਡਾ।
ਬੱਚਿਆਂ ਨੂੰ ਪੜ੍ਹਾ ਪੜ੍ਹਾ ਕੇ ਆਪਣੀ ਨੌਲੇਜ ਵੱਧਦੀ ਹੈਗੀ।
ਹਾਂਜੀ ਹਾਂਜੀ ਸਾਡੇ ਵਾਰੀ ਕੋਈ ਇੰਨੀਆਂ ਟੱਫ ਸੀਗੀਆਂ ਥੋੜੜੀਆਂ। ਸਟਡੀ ਜਿੰਨਾਂ ਦੇ ਹੋਣ ਇਹਨਾਂ ਦੇ ਟਫ ਹਾ। ਬੱਚੇ ਤਾਂ ਰਾਤ ਰਾਤ ਸੁਣਦੇ ਹੀ ਨੀ ਆ। ਪੜਦੇ ਰਹਿੰਦੇ ਸੋਂਦੇ ਨੀ ਰਾਤ ਰਾਤ। ਹਾਂਜੀ ਮੇਰਾ ਬੇਟਾ ਤੇ ਖੁੱਦ ਰਾਤੀ ਸੌਂਦਾ ਨੀ ਹੈ ਪੜ੍ਹਦਾ। ਦਾ ਰਹਿੰਦਾ ਰਾਤੀ ਇੰਨਾ ਉਹਦੇ ਤੇ ਮਤਲਬ ਬਰਡਨ ਪੈ ਜਾਂਦਾ। ਮੰਮਾ ਨਹੀਂ ਮੈਨੂੰ ਇਹ ਕਰਕੇ ਜਾਣਾ ਸਗਾ।
ਸਾਈ ਦਾ ਬੜਾ ਬਰਡਨ ਹੈਗਾਵੇ ਹੋਰ ਚਾਹੇ ਟੈਨਸ਼ਨ
ਹੁਣ ਪ੍ਰੋਜੈਕਟ ਦਿੱਤੇ ਹੋਏ ਲ। ਛੁਟੀਆਂ ਖਤਮ ਹੋਣ ਤੇ ਆ ਗਈਆਂ ਇਹਨੇ ਸਾਰੇ ਪ੍ਰੋਜੈਕਟ ਬਣਾ ਲਏ ਆਪਣੇ।
ਪਰ ਪੜ੍ਹਾਈ ਉਹਨੇ ਟੈਂਸ਼ਨ ਦੇਣੀ ਨਾ।
ਹ ਹਾਂ ਨਹੀਂ ਮੈਨੂੰ ਇਹਦੀ ਮੈਨੂੰ ਨੀ ਟੈਸ਼ਨ ਦਿੰਦਾ ਕੋਈ।
ਹਮ।
ਬਸ ਅੱਜ ਕੱਲ ਨੈਟਾ ਨੇ ਦਿਮਾਗ ਖਰਾਬ ਕੀਤਾ ਹੋਇਆ ਬੱਚਿਆਂ ਦਾ ਬਸ ਜਦੋਂ ਫ੍ਰਰੀ ਹੋਣਾ, ਉਦੋਂ ਬੈਠ ਜੋ ਟੀ ਵੀ ਲਗਾ ਕੇ।
ਅਹੀ ਏ, ਬੱਚਿਆਂ ਨੂੰ ਤਾਂ ਏਹੀ ਕੁਛ ਚਾਹੀਦਾ ਫ਼ੋਨ ਦੇ ਦ ਦੋ, ਹੋਰ ਉਹਨਾਂ ਨੂੰ ਕੀ ਚਾਈਦਾ, ਯਾ ਟੀ ਵੀ ਚਲਾ ਦੇ ਕਾਰਟੂਨ ਫੜਾ ਦੋ ਉਹਨਾਂ ਦੇ ਹੱਥ ਚ।
ਹਾਂਜੀ ਹਾਂਜੀ। ਚਲ ਏਹੀ ਕੂਛ ਏ ਅਜ ਕਲ। ਹਮ। ਹੋਰ ਸੁਣਾਓ ਤੁਸੀ।
ਅਹ।
ਤੁਆਡੇ ਵਲ ਨੈਟਵਰਕ ਇਸ਼ੂ ਆ ਰਿਹਾ।
ਚੱਲ ਦਾ ਟਾਇਮ ਤੇਰਾ ਸਹੀ ਚੱਲਦਾ ਪਿਆ ਏ।
ਅੱਛਾ ਅੱਛਾ, ਹਾਂ ਨਹੀਂ, ਹੁਣ ਥੋੜੀ ਆਵਾਜ ਸਹੀ ਆਈ ਐ। ਪੇਲੇ ਨੀ ਸੀ ਸਹੀ ਆਈ। ਹੋਰ ਕਿਤੇ ਗਏ ਨੀ ਘੁੰਮਣ ਤੁਸੀ।
ਹਾਂ ਅੰਦਰ ਅਮਰ, ਬੱਚੇ ਗਏ ਸੀ, ਬੱਚੇ ਘੁੰਮ ਆਏ ਨੇ। ਮੈਂ ਕਹਿ ਤੇ ਰਹੀ ਆ ਬੱਚੇ ਗਏ ਸੀ, ਬੱਚੇ ਘੁੰਮ ਆਏ ਨੇ।
ਹਮ।
ਸਾਡਾ ਟਾਈਮ ਈ ਨੀ ਲੱਗਿਆ। ਕਿਤੇ ਜਾਣ ਦਾ, ਹਾਲੇ ਟਾਈਮ ਸਾਨੂੰ ਲੱਗਿਆ ਈ ਨੀ ਹੈਗਾ।
ਅੱਛਾ ਅੱਛਾ।
ਚਲੋ, ਬੱਚਿਆਂ ਦੀ ਛੁੱਟੀਆਂ ਹੈਗੀਆਂ ਨੇ, ਬੱਚੇ ਚਲੇ ਜਾਣ ਅਹੀ ਤੇ ਕਦੀ ਵੀ ਚ
ਹਾਂਜੀ ਹਾਂਜੀ ਉਹੀ ਨਾ। ਇਹਨਾਂ ਨੇ ਫੇਰ ਬਾਅ ਚੋ ਸ ਸਟਡੀ ਦਾ ਜ਼ੋਰ ਪੈ ਜਾਂਦਾ ਵਾ।
ਸਟੱਡੀ ਦਾ ਜ਼ੋਰ ਪੈ ਜਾਂਦਾ ਫਿਰ ਨਾ ਬੱਚੇ ਛੁੱਟੀ ਕਰ ਸਕਦੇ ਨਾ ਕੁਛ
ਹਾਂਜੀ ਹਾਂਜੀ।
ਫੇਰ ਉਹਨਾ ਦਾ ਈ ਹੈਗਾ ਏ। ਬਸ ਮੇਰਾ ਛੋਟਾ ਬੇਟਾ ਈ ਜਾਂਦਾ ਹੈਗਾ ਏ। ਗੁੜੀਆ ਦੀ ਤੇ ਪਲੱਸ ਟੂ ਹੋ ਗੀ ਏ। ਹਾਂ ਉਹ ਤੇ ਹਾਲੇ ਘਰੇ ਈ ਏ, ਤੇ ਛੋਟਾ ਹੈਗਾ ਸੀ ਕਸ ਕਲਾਸ ਚ ਬਸ ਉਹੀ ਜਾਏ ਕਰੇਗਾ ਹੁਣ ਸਕੂਲ, ਏ ਪਹਿਲੀ ਨੂੰ ਖੁਲ ਜਾਣਗੇ। ਅੱਜ ਉਹ ਵੀ ਘੁੰਮਣ ਗਿਆ ਵੇ, ਅਨੰਦਪੁਰ ਸਾਹਿਬ ਗਿਐ। ਆਪਣੀ ਵੱਡੀ ਭੈਣ ਨਾਲ। ਹਾਂ ਭੈਣ ਜੀਜੇ ਨਾਲ ਗਿਆ। ਆਪਣਾ ਘੁੰਮਣ ਆਨੰਦ ਪੁਰ ਸਾਹਿਬ, ਵਧੀਆ ਮੈਂ ਕਿਹਾ ਜਾ ਤੂੰ, ਤੁਸੀ ਤੇ ਘੁੰਮ ਕੇ ਆਓ ਘੱਟੋ ਘੱਟ।
ਮੈਰਿਡ ਨੇ ਤੁਆਡੇ ਅ-ਮ ਬੇਟੀ।
ਜੀ, ਹਾਂਜੀ ਇੱਕ ਮੈਰੀਡ ਏ। ਹਾਂਜੀ, ਬਸ ਹੈ ਉਮਰ ਜ਼ਿਆਦਾ ਨੀ ਐ ਬਾਈ ਸਾਲ, ਇੱਕੀ ਬਾਈ ਸਾਲ
ਅੱਛਾ ਅੱਛਾ, ਠੀਕ ਹੈ ਠੀਕ ਹੈ। ਭਾਈ ਨਾ ਆਵਾਜ਼ ਤਾਂ ਤੁਹਾਡੀ ਲੱਗ ਤੇ ਨੀ ਰਹੀ।
ਰੋਟੀ ਏ ਚ ਕ ਉਹ ਮੈਨੂੰ ਸਾ ਐਂਵੇ ਕਹਿੰਦੇ ਨੇ। ਬਾਕੀ ਹੈ ਜੋ ਹੈ ਉਹ ਤੇ ਹੈ ਈ। ਰਿਐਲਟੀ ਉਹ ਤੇ ਹੈ ਈ ਏ।
ਓਹੀ ਨਾ, ਦੇਖੋ
ਏਜ ਤੇ ਨਹੀਂ ਏ, ਏਜ ਤੇ ਮੇਰੀ ਥਰਟੀ ਨਾਈਨ ਹੈਗੀ ਏ।
ਸੱਚੀ।
ਹਾਂ ਏਜ ਤੇ ਹਾਲੇ ਹੁਣ ਹੋਈ ਏ ਥਰਟੀ ਨਾਇਨ, ਚਾਰ ਸਾਲ ਵਿਆਹ ਨੂੰ ਵੀ ਹੋ ਗਏ ਨੇ ਗੁੜੀਆ ਦੇ। ਹਾਂਜੀ ਹਾਂਜੀ ਉਹ ਤੇ ਹੈ ਈ ਏ, ਬਸ ਅੱਛਾ ਮਿਲ ਗਿਆਸੀ ਕਰਤਾ ਐ।
ਬਸ ਬਸ ਬਿਲਕੁਲ। ਮੈਂ ਖੁਦ, ਬਸ ਤੇ
ਬਸ ਐਵੇਂ ਈ ਏ ਕੋਈ ਗੱਲ ਨੀ, ਜਦੋਂ ਜਿੱਥੇ ਜੋ ਰੱਬ ਨੇ ਲਿਖਿਆ ਹੋਇਆ ਓ ਤੇ ਹੋਣਾ ਹੀ ਹੋਣਾ ਐ। ਨਾ ਤੁਸ, ਓਕੇ ਓਕੇ ਸਸ ਸ਼੍ਰੀ ਕਾਲ ਜੀ।